ਹਾਂਜੀ ਸਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਵਧੀਆ ਤੁਸੀਂ ਸੁਣਾਓ ਕਿਵੇਂ ਹੋ?
ਹਾਂਜੀ ਵਧੀਆ ਬਹੁਤ ਵਧੀਆ ਹਾਂਜੀ, ਸਭ ਗੁਰੂ ਦੀ ਮਿਹਰ ਹੈ, ਆਪ ਨੂੰ ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਮੈਨੂੰ, ਬੜੀ ਅੱਛੀ ਆਵਾਜ਼ ਆ ਰਹੀ ਹੈ। ਬੜਾ ਹੀ ਸੋਹਣਾ ਮੈਂ ਬੋ ਬੋਲਦੇ ਹੋ। ਕੋਈ ਗੱਲ ਨਹੀਂ, ਹਾਂ ਅੱਜ ਕੱਲ੍ਹ ਮੌਸਮ ਹੈ ਨਾ ਖੱਟੇ ਖੁੱਟੇ ਖਾ ਕੇ ਗਰਮੀ ਠੰਡਾ ਪੀਵੇ ਤੇ ਇਸ ਤਰ੍ਹਾਂ ਕਰਕੇ ਨਾ ਫਿਰ ਹੋ ਜਾਂਦਾ ਹਮ
ਉਹ ਕੱਲ ਮੈਂ ਕਿਧਰੇ ਗਈ ਸੀ ਕਿਸੇ ਗੈਸਟ ਦੇ ਕਨਾਂ ਦੇ ਆਪਣੇ ਰਿਲੇਟਿਵਸ ਹੈਗੇ ਸੀ ਉੱਥੇ ਬਸ ਪੀਲਿਆ ਠੰਡਾ ਨੀਬੂ ਪਾਣੀ, ਉਹ ਮੇਰਾ ਗਲਾ ਪਕੜਿਆ ਗਿਆ।
ਕਈ ਵਾਰੀ ਹੋ ਜਾਂਦਾ ਹੋ ਬਸ ਵਧੀਆ। ਵਧੀਆ -ਵਧੀਆ।
ਹੋਰ ਸੁਣਾ ਦਾਲ ਮੋਠ ਵਗੈਰਾ ਤੁਸੀਂ ਬਣਾ ਲੈਂਦੇ ਹੋ, ਤੁਸੀੇ ਮੈਂ ਪੁੱਛਣਾ ਸੀ?
ਹਾਂ-ਹਾਂ ਮੈਂ ਦਾਲ ਮੋਠ ਬਣਾ ਲੈਂਦੀ ਹਾਂ। ਜ਼ਿਆਦਾਤਰ ਅਸੀਂ ਤੇ ਵੈਸੇ ਵੀ ਘਰ ਦਾਲ ਮੋਠ ਕਈ ਵਾਰੀ ਬਣਾਉਦੇ ਰਹਿੰਦਾ। ਕਿਉਂਕਿ ਕਿਸੇ ਵੇਲੇ ਨਾ ਵੀ ਦੁਪਹਿਰਾਂ ਨੂੰ ਖਾਣਾ ਖਾਓ ਨਾ ਤੇ ਅ ਮੈਂ ਤੇ ਸਫ਼ਰ ਵਿੱਚ ਵੀ ਜਦੋਂ ਜਾਵਾਂ ਤੇ ਦਾਲ ਮੋਠੀ ਐ ਵਗੈਰਾ ਬਣਾ ਲੈਨੇ ਮੈਨੂੰ ਪਤਾ ਹੋਵੇ ਵੀ ਅਸੀਂ ਅੱਜ ਕੱਲ ਨਿਕਲਣਾ ਕਿਤੇ ਤੇ ਵੈਸੇ ਵੀ ਮੈਂ ਕਰ ਨਾ ਇਹ ਚੀਜ਼ਾਂ ਨਾ ਫਰਿਜ ਵਿੱਚ ਸਪਰਾਊਡ ਕਰਕੇ ਰੱਖ ਲੈਨੀ ਆ। ਜਿਵੇਂ ਮੂੰਗੀ ਸਾਬਤ ਦਾਲ ਹੋ ਗਈ। ਮੂੰਗੀ ਸਾਬਤ ਦਾਲ ਹੋ ਗਈ ਤੇ ਦੂਸਰਾ ਉੱਧਰੋਂ ਕਾਲੇ ਚਨੇ ਹੋ ਗਏ।
ਅੱਛਾ
ਤੇ ਐ ਦੋਨੋ ਚੀਜ਼ਾਂ ਵਿੱਚ ਤੁਸੀਂ ਪਾ ਲੋ ਚਾਹੇ ਵਾਈਟ ਚਨੇ ਵੀ ਥੋੜੇ ਪਾ ਲੋ ਥੋੜੇ ਕਾਲੇ ਚਨੇ ਪਾਲੋ ਤੇ ਉਸ ਤੋਂ ਬਾਦ ਏ-ਏ ਜੇੜੇ ਪੈਲੋਂ ਅਸੀਂ ਨਾ ਭਿਗੋਨੇ ਨੇ। ਆਪਣੇ ਬਊਲ ਦੇ ਵਿੱਚ ਨਾ ਡੋਂਗਿਆਂ ਚ ਭਿਗੋ ਤੇ ਸਾਰਾ ਦਿਨ ਵੱਖਰੇ-ਵੱਖਰੇ ਸਾਰਾ ਦਿਨ ਭਿਜੇ ਰੇਨ ਸਾਰਾ ਦਿਨ ਭੀਜੇ ਰਹਿਣ ਤੇ ਫੇਰ ਜੇੜੀ ਸਾਡੇ ਕੋਲ ਇੱਕ ਹੂੰਦੀ ਏ ਛਾਨਣੀ ਜੇੜੀ ਛਾਨਣੀ ਹੁੰਦੀ ਛ ਤੇ ਖਾਲੀ ਦੂਧ ਪੂੰਨਣ ਵਾਲੀ ਵੀ ਹੁੰਦੀ ਐ ਲੋਹੇ ਦੀ ਹੁੰਦੀ ਨਾ ਸਟੀਲ ਉ ਓਦੇ ਵਿੱ ਚ ਤੇ ਅਸੀਂ ਨਾ ਓਨੂੰ ਉਲਟਾ ਦੇਨਾ ਉਲਟਾ ਕੇ ਪਾਨੀ ਨਿਚੜ ਜਾਂਦਾ ਉਹਨੂੰ ਉੱਪਰੋਂ ਪਲੇਟ ਨਾਲ ਢੱਕ ਦੇਣਾ। ਤੇ ਤੁਸੀਂ ਓ ਅੱਜ ਦਾ ਤੀ ਰੱਖੇ ਹੋ ਨਾ ਤੇ ਤੁਸੀਂ ਕੱਲ ਉਹਨੂੰ ਪਹਿਰਾਂ ਨੂੰ ਵੇਖੋਗੇ ਸ਼ਾਮ ਨੂੰ ਜਾਂ ਤੇ ਉਹ ਚੰਗੇ ਉਹਦੇ ਅਗੋਂ ਨਿਕਲੇ ਹੋਣਗੇ ਜੜ੍ਹਾਂ ਨਿਕਲੀਆਂ ਹੋਣਗੀਆਂ ਅੱਗੋਂ ਉਸ ਉਹ ਪੂਰੇ ਇੰਜ ਤੀਲੇ ਹਾਂ ਉਹ ਜਾਲੀ ਦੇ ਵਿੱਚ ਏੰਝ ਫਸੇ ਹੋਣਗੇ ਜਿਵੇਂ
ਹਾਂ ਉਹੀ ਸਪਰਾਊਟ ਬਣ ਜਾਏਗੇ ਜੀ ਸਪਰਾਊਟ।
ਸਪਰਾਊਡ ਬਣ ਗੇ ਉਹ ਸਪਰਾਊਡ ਹੋ ਗੇ ਨਾ ਤੇ ਉਹਦੇ ਵਿੱਚ ਫੇਰ ਉਹਨਾਂ ਨੂੰ ਪਾਂ ਉਲਟਾ ਲੈਨਾ, ਉਲਟਾਲਿਆ ਫੇਰ ਅਸੀਂ ਕੁੱਕਰ ਦੇ ਵਿੱਚ ਨਾ ਹਲਕਾ ਜਿੰਨਾ ਇੱਕ ਕੜਛੀ ਤੋਂ ਵੀ ਘੱਟ ਪਾਨੀ ਕਿਉਂਕਿ ਉਹਨਾਂ ਨੂੰ ਵਿਚ ਆਪ ਵੀ ਪਾਨੀ ਬੜਾ ਸਮਾਇਆ ਹੁੰਦਾ ਤੇ ਇੱਕ ਕੜਛੀ ਤੋਂ ਵੀ ਘੱਟ ਪਾਨੀ ਲੈ ਕੇ ਨਾ ਸਿਮ ਗੈਸ ਤੇ ਹਲਕਾ ਜਿਹਾ ਨਮਕ ਪਾ ਕੇ ਉਨੂੰ ਆਪਾਂ ਰੱਖ ਦੇਨਾ ਉਹ ਦੋ-ਤਿੰਨ ਵਿਸਲਾ ਆ ਜਾਣਗੀਆਂ।
ਅੱਛਾ ਜੀ।
ਤੇ ਉਦੇ ਵਿੱਚ ਪਾਣੀ ਜਰਾ ਨੀ ਰਏਗਾ ਤੇ ਉਸ ਵਿੱਚ ਸਲਾ ਵੱਜ ਗਈਆਂ ਅਸੀਂ ਉਨੂੰ ਇੱਕ ਸਾਈਡ ਤੇ ਰੱਖ ਦਾਂਗੇ ਤੇ ਦੂਸਰੇ ਪਾਸੇ ਤੇ ਓਦੇ ਵਿੱਚ ਜੋ-ਜੋ ਹੁਣ ਅਸੀਂ ਪਾਣਾ। ਅਸੀਂ ਉਦੇ ਵਿੱਚ ਹਲਕਾ ਜਾ ਏ ਬਨਾਨਾ ਵੀ ਪਾ ਸਕਦੇ ਆ। ਕਟਿੰਗ ਕਰਕੇ। ਫੇਰ ਦੋ ਸਲਾਈਜ਼ ਸੇਬ ਦੇ ਪਾ ਲੋ ਤੁਸੀਂ ਜੇ ਮਤਲਬ ਫੈਮਲੀ ਲਈ ਬਨਾਨੇ ਐ ਫੇਰ ਤੇ ਤਾਨੂੰ ਵੱਡਾ ਡੋਂਘਾ ਚਾਈਦਾ ਫੇਰ ਤਾਂ ਸਾਨੂੰ ਅੱਧਾ ਸੇਬ ਚਾਈਦਾ ਈ ਐ ਦੋ ਕੇਲੇ ਵੀ ਚਾਈਦੇ ਨੇ। ਉਦੇ ਵਿੱਚ ਪਪਾਯਾ ਵੀ ਤੁਸੀਂ ਪਾ ਸਕਦੇ ਹੋ ਪਪੀਤਾ ਜਿਨੂੰ ਕੇਨੇ ਆ ਪਪੀਤਾ ਪਾ ਆਪਣੀ ਮਰਜ਼ੀ ਐ ਸਾਡੀ ਫਰੂਟ ਸੇਬ, ਕੇਲੇ, ਪਪੀਤਾ ਜੋ ਵੀ ਅਸੀਂ ਪਾਣਾ ਚਾਨੇ ਆ। ਔ ਅਸੀਂ ਪਾ ਸਕਦੇ ਆ। ਓਦੇ ਵਿੱਚ ਫੇਰ ਤੁਸੀ ਜਾਦਾ ਸਾਰਾ ਹਰਾ ਤਨੀਆ ਪਾ ਦੋ।
ਅੱਛਾ ਵੈ ਤੇ ਬੋਤ ਵਦੀਆ ਤਰੀਕਾ ਐ ਜੀ।
ਹਾਂਜੀ, ਹਰਾ ਤਨੀਆ ਪਾ ਤਾ। ਇਨਾ ਨੂੰ ਸਾਰਾ ਆਪਾ ਮਿਕਸ ਕਾਰਤਾ ਥੋੜਾ ਜਿਨਾ ਪਨੀਰ ਪਾ ਲੋ ਬਰੀਕ ਕਟਾ‌ ਉਆ।
ਤੇ ਸੁਨ ਕੇ ਈ ਬੜਾ ਅੱਛਾ ਲਾੱਗ ਰੇ ਐ।
ਬੋ ਬੋਤ ਅੱਛਾ ਲਾੱਗ ਰੇ ਐ ਨਾ ਬੋਤ ਈ ਟੇਸਟੀ ਬੋਤ ਆਏਗਾ ਤੁਆਨੂੰ ਤੁਸੀ ਕਦੀ ਵੀ ਬਨਾ ਕੇ ਵੇਖੋਗੇ ਨਾ ਤੇ ਬੜਾ ਤੁਆਨੂੰ ਅ ਸਵਾਦ ਆਏਗਾ ਬੜਾ ਜਾਦਾ। ਤੇ ਓਨਾ ਏ ਫੇਰ ਤੁਸੀ ਸਵਾਦ ਅਨੁਸਾਰ, ਇੱਕ ਕਟੋਈ ਚ ਇਮਲੀ ਪਿਗੋਈ ਓਈ ਏ ਓਦੇ ਵਿੱਚ ਚੀਨੀ ਪਾਲੋ ਜਾਂ ਗੁੜ ਪਾ ਲੋ ਕੁਛ ਵੀ ਤੇ ਉਦਾ ਜੜਾ ਅ ਓ ਗ੍ਰੇਵੀ ਜੀ ਬਾਨ ਜੇਗੀ ਗੁੱਦਾ ਜੇਆ ਕੱਢ ਕੇ ਨਾ ਤੇ ਦੋ-ਚਾਰ ਚਮਚ ਓਸੀ ਮਟੀਰੀਅਲ ਵੇਚ ਫੇਰ ਪਾ ਦੋ ਜੇੜਾ ਅਸੀ ਸਪਰੋਟ ਬਣਾਏ ਓਏ ਨਾ, ਜੜੇ ਅਸੀ ਅ ਗ੍ਰਿਤ ਕੀਤੇ ਨੇ ਦਾਲ ਮੋਠ, ਤੇ ਬਾਕੀ ਓ ਸਾਰਾ ਹਰਾ ਤਨੀਆ ਏ ਇੱਕ ਬਾਊਲ ਵਿੱਚ ਰਾੱਕ ਕੇ ਉਨੂੰ ਉੱਚੀ ਸਾਰੀ ਇੰਝ ਕਾਰਕੇ ਉਛਾਲ ਦਈ ਦੈ। ਜਾ ਚਮਚ ਨਾਲ ਦੋ ਚਮਚੇਆ ਨਾਲ ਮਿਕਚਰ ਕਰ ਦੇਣੈ। ਤੇ ਓਨੂੰ ਫੇਰ ਤੁਸੀ ਅ ਓਨੂੰ ਤੁਸੀ ਫੇਰ ਅਪਨਾ ਜਿਵੇ ਤੁਆਡਾ ਕੋਈ ਗੈਸਟ ਆਏਐ ਜਾਂ ਕੋਈ ਆਪ ਤੁਸੀ ਖਾਨਾ ਏ ਤੇ ਤੁਸੀ ਕਦੀ ਉਨੂੰ ਖਾਕੇ ਵੇਖੋਗੇ ਇੰਨਾ ਕੁ ਟੇਸਟੀ ਬਨਦਾ ਏਨਾ ਐਨਾ ਕੁ ਟੇਸਟੀ ਬਨਦੈ ਕਈ ਲੋਕੀ ਤੇ ਬੜਾ ਈ ਕੁਛ ਵਿੱਚ ਪਾ ਲੈਂਦੇ ਨੇ ਉ ਕੋਈ ਫਰੂਟ ਵੀ ਕਈ ਤਰਾ ਦੇ ਫਰੂਟ ਏ ਅੰਗੂਰ ਵੀ ਏ ਕਈ ਤਰਾ ਦੇ ਫਰੂਟ ਏ। ਜਿਵੇ ਵੀ ਪਾਣਾ ਓਏ ਤੁਸੀ ਹੈਂਜੀ
ਤੇ ਸੁਨ ਕੇ ਈ ਏਨਾ ਅੱਛਾ ਲਾੱਗ ਰੇਐ ਕਿ ਮੂੰ ਚ ਪਾਨੀ ਆ ਰੇਐ ਤੇ
ਹਾਂ, ਹਾਂ ਨਈ ਮੈਂ ਤੇ ਆਨੀ ਆਓ ਤੁਸੀ ਤਾਨੂੰ ਮੈਂ, ਬਨਾ ਕੇ ਖਵਾਵਾ ਬੜਾ ਦਿਲ ਕਰਦੈ ਤੁਆਨੂੰ ਵੀ ਟੇਸਟ ਕਰਾਨ ਦਾ, ਮੈਨੂੰ ਤੇ ਕੋਈ ਪੁੱਛਦਾ ਐ ਤੇ ਮੈਨੂੰ ਆਪ ਨੂੰ ਈ ਬੜੀ ਖੁਸ਼ੀ ਹੁੰਦੀ ਏ ਕਿ ਮੈਨੂੰ ਆਂਦਾ ਵੇ ਤੇ ਮੈਂ ਦੱਸਾ।
ਹਾਂਜੀ-ਹਾਂਜੀ, ਸਾਡਾ ਐ ਓਦੈ ਬੱਚੇ ਛੋਟੇ ਐ ਨਾ
ਹਾਂਜੀ ਬੱਚੇਆਂ, ਹਾਂ ਬੱਚਿਆਂ ਵਾਲੀਆਂ ਨੂੰ ਨੀ ਟਾਈਮ ਮਿਲਦਾ। ਤੇ ਫ ਫਿਰ ਵੀ ਨਾਲੇ, ਆ। ਸਾਨੂੰ ਲੋਕਾਂ ਨੂੰ ਵੱਡੇਆ ਓਣ ਸ਼ੁਰੂ ਤੋਂ ਈ ਕਿਚਨ ਦਾ ਸ਼ੌਕ ਸੀ। ਤੇ ਕਿਚਨ ਦੇ ਏਨਾਂ ਕੰਮਾਂ ਵੇਚ ਲੱਗੇ ਰਇਦੈ। ਕਦੀ ਕਿਚਨ ਚ ਬੜੇ ਕਦੀ ਛੋਲੇ ਕਾੱਢ ਲੇ ਕਦੀ ਮੂੰਗੀ ਸਾਬਤ ਦਾਲ ਕਾੱਢ ਲੀ ਕਦੀ ਓ ਇੱਕ ਮੋਠ ਵੀ ਹੁੰਦੇ ਨੇ ਜੜੇ ਦਾਲ ਮੋਠ ਲਾਲ-ਲਾਲ ਲੋਬੀਆਂ। ਹਾਂ ਓ ਵੀ ਓ ਵੀ ਪਿਗੋ ਦੋ, ਤੇ ਇ ਸਾਨੂੰ ਸਾਡੀਆ ਅੱਖਾ
ਚੇ ਨੀ ਖਾਣ ਗੇ ਐ ਚੀਜਾ
ਬੱਚੇ ਨੇ ਖਾੱਨ ਪਰ ਐ ਈ ਸਾਡੀਆਂ ਅੱਖਾਂ ਵਾਸਤੇ, ਸਾਡੀ ਡਾਇਟ ਤੇ ਜੜੀ ਫਿਟਨੈਸ ਏ ਜੜੀ ਸਾਡੀ ਮਤਲਬ ਬੋਨਸ ਨੇ ਏਨਾ ਵਾਸਤੇ ਏਨੇ ਫੈਦੇਮੰਦ ਏ ਨਾ, ਬੋਤ ਜਾਦਾ। ਹੱਡੀਆਂ ਲਈ ਮਜ਼ਬੂਤੀ, ਮਾਰਟ ਲਈ ਮਤਲਬ ਬੜਾ ਹੀ ਫਾਇਦੇਮੰਦ, ਇਹ ਚੀਜ਼ਾਂ
ਵੈਸੇ ਵੀ, ਇਹ ਸਪਰਾਊਡ ਹੁੰਦਾ ਹੈ ਨਾ, ਹੈਲਦੀ ਹੁੰਦਾ ਇਹ ਸਕਿਨ ਵਾਸਤੇ, ਬੋਡੀ ਵਾਸਤੇ, ਸਪਰਾਂਉਂਡ ਬੱਚੇ ਅੱਜ- ਕੱਲ ਖਾਂਦੇ ਕਿੱਥੇ ਆ, ਇਹ ਬਹੁਤ ਜ਼ਰੂਰੀ ਖਾਣਾ
ਪਰ ਏ ਵੇਂ ਆਪਣੇ ਬੱਚਿਆਂ ਨੂੰ ਨਾ, ਸ਼ੁਰੂ ਤੋਂ ਹੀ ਆ, ਚੀਜ਼ਾਂ ਖਾਣੀਆਂ ਸਿਖਾ ਦੋ ਨਾ ਫੇਰ ਤੇ ਬੱਚੇ ਕਹਿਣਗੇ, ਬਣਾਇਆ ਨਹੀਂ ਕੀਤਾ ਨਹੀਂ, ਕਿੰਨੇ ਦਿਨ ਹੋ ਗਏ ਕੋਈ ਚੀਜ਼, ਨਹੀਂ ਬਣਾ ਕੇ ਖਵਾਈ ਐਸਾ-ਵੈਸਾ ਫਿਰ ਬੋਲਦੇ, ਨੇ ਫੇਰ ਮੈਂ ਤੇ ਕਦੇ ਨਾ ਕਦੇ ਕੁਛ ਨਾ ਕੁਛ, ਬਣਾ ਕੇ ਰੱਖ ਦਿੰਦੀ ਹਾਂ ਬਈ ਅੱਜ‌ ਚਲ ਦਾਂਲ ਪਗੋਤੀ ਕੱਲ ਇਨੂੰ, ਉਹਦੇ ਪਲਟਾਂਗੇ ਰਾਤੀ ਤੀਜੇ ਦਿਨ ਜਾ ਕੇ, ਮੇਰੇ ਕੋਲ ਤਿਆਰ ਹੁੰਦਾ, ਮੈਂ ਵੀ ਹਲੇ-ਹਲੇ ਸਹਿਜੇ-ਸਹਿਜੇ ਲੱਗੀ ਰਹਿਣੀ ਆ ਫਿਰ
ਹਾਂਜੀ, ਠੀਕ ਹੈ ਜਦ ਸਾਰੇ ਖਾਂਦੇ ਹੈ, ਤੇ ਹੋ ਹੀ ਜਾਂਦਾ
ਹਾਂ, ਫਿਰ ਉਹ ਜਾ ਨੇ, ਸਭ ਮੇਰੇ-ਮੇਰੇ ਹਸਬੈਂਡ ਬਹੁਤ ਲਾਈਕ ਕਰਦੇ ਨੇ, ਮੇਰੇ ਬੇਟੇ ਵੀ ਬਹੁਤ ਲਾਈਕ ਕਰਦੇ ਨੇ,
ਅਸੀਂ ਤੇ ਇਹ ਦੇਖਣੇ ਹਾਂ ਜੀ, ਸਾਨੂੰ ਸੌਖਾ ਕੰਮ ਲੱਗੇ ਬੱਚੇ ਤੰਗ ਕਰਦੇ ਪਏ ਨੇ, ਚੱਲ ਜੀ ਕੁੱਛ
ਹਾਂ, ਹਾਂ, ਹਾਂ, ਹਾਂ ਉਹ ਵੀ, ਚਲੋ ਮਜਬੂਰੀ ਹੈ ਨਾ, ਬੱਚਿਆਂ ਨਾਲ, ਤੇ ਫਿਰ ਮਜਬੂਰ, ਹੋਣਾ ਪੈਂਦਾ
ਹਾਂਜੀ, ਬਸ ਇਹੀ ਨਾ ਸਵੇਰੇ ਸਕੂਲ ਭੇਜਣਾ, ਲੰਚ ਤਿਆਰ ਕਰਨਾ ਫਿਰ ਉਹਨੇ ਆ ਕੇ ਸਕੂਲੋਂ ਆਉਣਾ, ਲੰਚ ਤਿਆਰ ਕਰਨਾ, ਫਿਰ ਉਹਨਾਂ ਵਾਸਤੇ, ਫਿਰ ਟਿਊਸ਼ਨ ਬੱਚਿਆਂ ਨੂੰ ਖੁਦ ਪੜਾਣਾ ਫਿਰ ਆਪ ਹੀ ਪੜਾਉਣਾ, ਫੇਰ ਰਾਤ ਦੀ ਡਿਊਟੀ ਕਰਨੀ, ਸ਼ਾਮੀ ਕੁੱਛ ਨਾ ਕੁੱਛ ਸਨੈਕਸ ਬਣਾਤੇ ਬੱਚਿਆਂ ਨੂੰ, ਪਰ ਬੱਚੇ ਇਹ, ਐ ਚੀਜ਼ਾਂ ਨਹੀਂ ਨਾ ਖਾਂਦੇ ਬੱਚਿਆਂ ਨੂੰ ਚਾਹੀਦੇ ਨੇ, ਤੁਸੀਂ ਸ਼ਾਮ ਨੂੰ ਕੁਛ ਮੈਕਰੋਨੀ ਬਣਾ ਦੋ ਜੀ ਪਿਜ਼ਾ, ਬਣਾ
ਉਹ ਸਨੈਕਸ ਹੋ ਗਿਆ ਨਾ, ਇਹ ਵੀ ਜਿਹੜੇ ਦਾਲ ਮੋਠ ਏ ਵੀ, ਇੱਕ ਤਰ੍ਹਾਂ ਸਨੈਕਸ ਹੀ ਏ
ਇਹ ਹੈਲਦੀ ਸਨੈਕਸ ਹੈ ਨਾ, ਇਹ ਹੈਲਦੀ ਆ, ਬੱਚੇ ਹੈਲਦੀ ਨਹੀਂ ਖਾਂਦੇ।
ਹੈਲਦੀ ਨਹੀਂ ਖਾ ਸਕਦੇ ਆ, ਹਾਂ ਪਰ ਜਿਹੜੇ ਬੱਚੇ, ਜਿੰਮ- ਜੁਮ ਕਰਦੇ ਵੇ ਨਾ ਉਹ ਉਹਨਾਂ ਲਈ ਬੜਾ ਹੀ ਫਾਇਦੇਮੰਦ, ਤੁਸੀਂ ਕਹਿੰਦੇ ਤੁਸੀਂ ਇਹ ਛੋਲੇ, ਤੇ ਮੋਠ ਜਿਹੜੇ ਵੇ ਇਹਨਾਂ ਨੂੰ ਤੁਸੀਂ ਪਾਣੀ ਵਿੱਚ ਭਗੋ ਕੇ, ਵੈਸੇ ਹੀ ਭਾਵੇਂ ਖਾ ਲਓ ਸਵੇਰੇ ਉੱਠ ਕੇ ਇਹ ਤੁਹਾਡੀਆਂ ਅੱਖਾਂ ਲਈ, ਤੁਹਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਏ ਭਾਵੇਂ ਕਈ ਵਾਰੀ ਦੱਸਦੇ ਵੀ ਆ ਨਾ, ਦੱਸ ਦਾਨੇ ਕਾਲੇ ਚਨੇ ਦੇ ਖਾਓ ਚਬਾ-ਚਬਾ ਕੇ ਚਬਾ ਚਬਾ, ਕੇ ਸਵੇਰੇ ਖਾਲੀ ਪੇਟ
ਪਰ ਏ ਨਾ ਜੋ, ਤੁਸੀਂ ਤਰੀਕਾ ਦੱਸਿਆ, ਨਾ ਉਹ ਤੁਸੀਂ ਫਲੇਵਰ ਆ ਜਾਏਗਾ, ਟੇਸਟ ਆ ਜਾਂਦਾ ਐਸੇ ਬਿਲਕੁਲ ਫਿੱਕੇ-ਫਿੱਕੇ ਲਗਦੇ ਆ
ਉਹ ਤੇ ਗੱਲ ਸੁਣੋ, ਇੱਕ ਸਰਵਿਸ ਸਪੌਣ ਵੀ ਮਿਲ ਜਾਏਗਾ ਨਾ, ਤੇ ਸਾਡਾ ਉਹਦੇ ਵਿੱਚ ਪੇਟ ਬਿਲਕੁਲ, ਫੁੱਲ ਹੋ ਜਾਏਗਾ। ਬਈ, ਉਹਦੇ ਵਿੱਚ ਉਹ, ਇੱਕ
ਥੋੜੇ ਵਿੱਚ ਮਸਾਲੇ, ਵਗੈਰਾ
ਥੋੜਾ ਜਿਹਾ, ਬਣਾਉਣ ਦਾ ਬਣਾਉਣ ਦਾ ਵੀ, ਆਲਸ ਆ ਜਾਂਦਾ ਏ ਜਾਂ ਬਈ ਬਣਾਣਾ ਔਖਾ ਲੱਗਦਾ ਕਈ ਵਾਰੀ, ਕਈ ਵਾਰੀ ਚਲੋ ਜਦੋਂ, ਸਾਡੇ ਤੇ ਗੈਸਟ ਵੀ ਆਉਣ ਮੈਂ ਤੇ, ਇੱਕ ਸਨੈਕਸ ਇਹ ਜ਼ਰੂਰ ਰੱਖਦੀ ਹਾਂ ਮੈਨੂੰ ਜੇ ਪਤਾ ਲੱਗੇ ਵੀ ਆਉਣਾ, ਜਿਵੇਂ ਦੋ -ਚਾਰ ਦਿਨਾਂ ਨੂੰ ਉਹਨਾਂ ਨੇ ਆਉਣਾ ਏ ਤੇ ਮੈਂ ਕਹਿੰਦੀ ਹਾਂ ਚਲੋ, ਫਿਰ ਫਰਿੱਜ ਵਿੱਚ ਰੱਖ ਦੋ, ਫਿਰ ਭਾਵੇਂ ਤੁਸੀਂ ਚਾਰ ਦਿਨਾਂ ਨੂੰ ਬਣਾ ਲੋ ਸੇਕ ਹੀ ਲਗਵਾਉਣਾ, ਅੱਧੀ ਕੜਛੀ ਪਾਣੀ ਪਾ ਕੇ, ਉਹਨੂੰ ਸੇਕ ਲਗਵਾ ਲਓ, ਕਿਉਂ ਅੰਕਲ ਕੱਚੇ-ਕੱਚੇ ਵੀ ਸੁਆਦ ਹੀ ਲੱਗਦੇ ਨੇ, ਉਹਦਾ ਨੁਕਸਾਨ ਤਾਂ ਹੈਗਾ ਨਹੀਂ‌ ਨਾ ਕਾਲੇ ਛੋਲੇ ਦਾ, ਨਾ ਮੁਗੀ ਸਬਰ ਦਾਲ ਦਾ, ਤੂ ਆਪੇ ਈ ਦੋ ਹਾਂ, ਦੋ ਫਾਲਟ ਆਪਣੇ ਆਪ ਹੀ ਹੋ ਜਾਂਦੀ ਹੈ ਫਿਰ, ਜਦੋਂ ਉਹਨੂੰ ਮਤਲਬ ਮਿਕਸ ਕਰੋ ਨਾ, ਮਸਾਲੇ -ਮਸੂਲੇ ਪਾ ਕੇ ਸਾਰਾ। ਪਨੀਰ ਮਸਾਲੇ, ਪਨੀਰ, ਫਰੂਟ ਤੇ ਓ ਤਾਂ ਬੋਤ ਟੇਸਟ ਬਣਦਾ ਕਈ ਵਾਰੀ ਨਾ ਵੀ ਪਾਓ ਤੁਸੀਂ ਓਦੇ ਵਿੱਚ ਭਾਵੇਂ ਪਿਆਜ ਪਾਾਲੋ, ਜੇ ਨਈ ਸੇਬ-ਸੂਬ ਜਾਂ ਫਰੂਟ ਨਈ ਖਾਣਾ ਕਈ ਲੋਕੀ ਬਸ ਓਨਲੀ ਪਿਆਜ ਈ ਪਾ ਲੈਂਦੇ ਪਿਆਜ਼ ਟਮਾਟਰ ਬਸ ਪਿਆਜ ਟਮਾਟਰ ਪਾ ਲੋ ਫਰੂਟ ਵਾਲਾ ਵੱਖਰਾ ਬਣਾ ਲੋ।
ਜੀ-ਜੀ ਏ ਵੀ ਠੀਕ ਹੈ ਤਰੀਕਾ, ਥੋੜਾ ਫਲੇਵਰ ਆ ਜਾਏਗਾ ਨਾ ਅੱਛਾ ਲੱਗੇਗਾ।
ਹਾਂ, ਤੇ ਜੇ ਓਦੇ ਵਿੱਚ ਵੇਖੋ ਨਾ ਕੋਈ ਪਿਆਜ ਨਈ ਪੈ ਸਕਦਾ ਫਰੂਟ ਵਾਲੇ ਚ। ਫੇਰ ਨਮਕ ਬੀ ਹੋਰ ਵੀ ਅੱਛਾ ਕਰਨਾ ਹੋਏ? ਹਲਕੀਆਂ ਹ ਜਿਆਂ ਤੁਸੀਂ ਬਰੀਕ ਸੇਵੀਆਂ ਵੀ ਪਾ ਸਕਦੇ ਹੋ ਜਦੋਂ ਬਿਲਕੁਲ ਖਾਣ ਲੱਗੇਆ, ਇਸ ਤਰ੍ਹਾਂ ਬੜੇ- ਬੜੇ- ਬੜੇ ਤ ਪਰੋਸਣ ਦਾ ਢੰਗ ਬਹੁਤ ਜ਼ਾਦਾ ਬੜੀ ਤਰ੍ਹਾਂ ਦਾ ਹੈਗਾ। ਜਿੰਨਾ ਮਰਜੀ ਤੁਸੀਂ ਓਨੂੰ ਸ਼ਿੰਗਾਰ ਕੇ ਪਰੋਸੋ, ਤੇ ਓ ਸਭ ਸਹੀ ਹੋਏ ਆ, ਹਾ ਚਲੋ ਤੁਸੀ ਤੁਸੀ ਫਿਰ ਵੀ ਮਿਲਿਆ ਜੇ ਮੈਨੂੰ ਤੇ ਜ ਏ ਜੇੜੀ ਦਾਲ ਮੋਠ ਵਾਲੀ ਰੈਸਪੀ ਏ, ਤੁਸੀਂ ਬਣਾ ਕੇ ਜ਼ਰੂਰ ਵੇਖਣਾ ਤੇ ਜੇ ਤੁਆਨੂੰ ਪਸੰਦ ਆਏਗੀ ਨਾ ਤੁਸੀਂ ਏਨੂੰ ਬਣਾ ਕੇ ਜ਼ਰੂਰ ਖਾ ਕੇ, ਮੈਨੂੰ ਏਕ ਵਾਰੀ ਫੋਨ ਤੇ ਦੱਸਣਾ। ਬਈ ਤੁਆਨੂੰ ਕਿਵੇਂ ਦੀ ਲੱਗੀ ਐ ਹਨਾ, ਤੁਆਨੂੰ ਵੈਸੇ ਕਿਵੇਂ ਦੀ ਲੱਗੀ ਐ।
ਮੈਨੂੰ ਬੋਤ ਚੰਗੀ ਲੱਗੀ ਮੈਂ ਆਵਾਂਗੀ ਜ਼ਰੂਰ ਖਾਣ ਵਾਸਤੇ ਤੁਆਡੇ ਘਰ, ਤੁਸੀਂ ਤਿਆਰ ਕਰਨਾ ਹੈ।
ਵੈਲਕਮ ਜੀ, ਆਓ ਜੀ- ਜੀ ਆਇਆ ਨੂੰ ਜ ਹਾਂਜੀ। ਸਤਿ ਸ੍ਰੀ ਅਕਾਲ ਜੀ -ਸਤਿ ਸ੍ਰੀ ਅਕਾਲ। ਚਲੋ ਬੜਾ ਅੱਛਾ ਲੱਗਾ ਤੁਹਾਡੇ ਨਾਲ ਮੈਨੂੰ ਗੱਲ ਕਰਕੇ।
ਹਾਂਜੀ ਸਾਨੂੰ ਵੀ ਬਹੁਤ ਚੰਗਾ ਲੱਗਿਆ ਜੀ ਚੰਗਾ ਜੀ।
ਹਾਂਜੀ- ਹਾਂਜੀ। ਹੋਰ ਤੁਸੀਂ